ਹੈਲੋ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਐਂ ਜੀ?
ਠੀਕ ਹੈਂ ‌। ਤੁਸੀਂ ਸੁਣਾਓ।
ਸੁਣਾਓਗੇ ਤੁਸੀਂ ਤੁਸੀਂ ਇੰਨੇ ਦਿਨ ਬਾਅਦ ਕੀਤਾ ਫ਼ੋਨ ਕੀਤੇ।
ਹਾਂਜੀ ਬਿਲਕੁਲ ਯਾਦ ਤੇ ਕੀਤਾ ਏ ਬਸ ਤੁਹਾਡੇ ਨਾਲ ਨਾ ਬੜਾ ਜ਼ਰੂਰੀ ਕੰਮ ਸੀ ਗਾ ਤੇ ਮੈਂ ਕਿਹਾਂ ਤੁਹਾਂਨੂੰ ਯਾਦ ਕਰ ਲਈਏ।
ਹੂੰ ਕੰਮ ਨੂੰ ਬੰਦਾ ਯਾਦ ਕਰਦਾ ਉਹੀ ਤੇ ਕਦੇ ਬੰਦਾ ਯਾਦ।
ਨਹੀਂ ਨਹੀਂ ਐਸ਼ੀ। ਤੇ ਵੈਸੇ ਵੀ ਯਾਦ ਕਰਨੇ ਆ ਤੁਹਾਂਨੂੰ। ਤੁਹਾਂਨੂੰ ਪਤਾਂ ਹੀ ਏ ਤੁਹਾਂਨੂੰ ਪਤਾਂ ਹੀ ਏ।
ਫੋਨ ਤਾਂ ਤੁਹਾਡਾ ਕੰਮ ਆਇਆ ਤਾਂ ਹੀ ਯਾਦ ਆਇਆਂ ਵੇਖੋ ਪਹਿਲੇ ਕਦੇ ਵੀ ਫ਼ੋਨ ਨੀਂ ਕੀਤਾਂ
ਚਲੋਂ ਅੱਜ਼ ਤੇ ਕੰਮ ਏ। ਉਜ ਵੀ ਤਾਂ ਫ਼ੋਨ ਕਰੀ ਦਾ ਹੀ ਹੈ। ਐਵੇਂ ਨਾ ਕਹੋ ਕਿ ਫ਼ੋਨ ਅੱਜ਼ ਸਾਡਾ ਆਇਆਂ ਕਿ ਹਾਂ ਬਈ ਕੰਮ ਏ ਤਾਂ ਤਾਂਹੀਂ ਕੀਤਾ ਅਸੀਂ।
ਮੈਂ ਤੇ ਆਪ ਹੈਰਾਨ ਹੋ ਗਿਆ। ਇੰਨੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈਂ। ਪਤਾਂ ਨੀਂ ਕਿ ਕੋਈ ਕੋਈ ਕੰਮ ਹੀ ਹੋਣਾਂ ਤਾਂ ਹੀ ਫ਼ੋਨ ਆਇਆਂ
ਲੋ ਅਸੀਂ ਕੜਵਾ ਬੋਲਦੇ ਹਾਂ। ਪਹਿਲੇ
ਹੂੰ, ਨਹੀਂ ਨਹੀਂ ਮਿੱਠੀ ਮਿੱਠੀ ਆਵਾਜ਼ ਆ ਰਹੀ ਸੀ ਨਾ।
ਅੱਛਾ। ਚਲੋ ਅੱਛਾ। ਤੁਹਾਡੇ ਨਾ ਪਿੱਛੇ। ਚੋਰ ਆ ਰਿਹੇ ਅਜੇ
ਕੋਈ ਗੱਲ਼ ਨੀਂ ਤੁਸੀਂ ਆਪਣਾਂ ਹੁਕਮ ਲਾਓ ਕੀ ਕੰਮ ਏ
ਅੱਛਾ ਅੱਛਾ। ਗੱਲ਼ ਤੇ ਇਹ ਕਿ ਮੇਰਾ ਨਾ ਇੱਕ ਕਜ਼ਨ ਹੈਗਾ। ਮਾਮੇ ਦਾ ਬੇਟਾ ਏਂ -ਤੇ ਉਹਦੇ ਵਾਸਤੇ ਅਸੀਂ ਕੁੜੀ ਲੱਭ ਰਹੇਂ ਹਾਂ।
ਹਾਂਜੀ।
ਤੇ ਮੈਂ ਕਿਹਾ ਤੁਹਾਡੇ ਏਰੀਏ ਵਿੱਚ ਕਾਫ਼ੀ ਹੈਗੇ ਨੇਂ ਸਿੱਖ। ਤੇ ਮੈਂ। ਤੇ ਜਦੋ ਤੁਹਾਡੇ ਕੋਲ ਪੁੱਛਾਂ ਅਗਰ ਕੋਈ ਤੁਹਾਡੀ ਨਜਰ ਵਿਚ ਕੋਈ ਕੁੜੀ ਹੈ ਤੇ ਦੱਸੋ ਸਾਨੂੰ ਮੁੰਡਾ ਉਮ ਆਂ ਨਾ ਤੇ ਡਰਿੰਕ ਕਰਤਾ ਹੈ ਤੇ ਨਾ ਹੀ ਨੋਨ ਵੈਜੀਟੇਰੀਅਨ ਏ।
ਕਿੰਨਾ ਪੜਿਆ ਮੁੰਡਾ?
ਮੁੰਡੇ ਨੇ ਬੀ ਬੀ ਏ ਕੀਤੀ ਦੀ ਹੈ ਜੀ।
ਅੱਛਾ ਠੀਕ ਕੰਮ ਕੀ ਕਰਦਾ ਹੈ।
ਕੰਮ ਉਹਦਾ ਆਪਨਾ ਹੈਗਾ ਤੇਲ ਦਾ ਪਾਇਆ ਏ। ਹੁਣ ਉਹ ਔਰ ਫਾਦਰ ਦਾ ਅਲੱਗ ਤੋ ਏ ਕੱਚੇ ਮਾਲ ਦਾ।
ਅੱਛਾ ਜੀ ਤੇ ਆਪਨਾ ਕੀ ਏਜ ਐ।
ਏਜ ਉਹਦੀ ਹੈ ਹੋਉਨੀ ਹੈ ਟਵੰਟੀ ਸਿਕਸ ਦੇ ਅਰਾਉਂਡ ਹੋਉਨੀ ਹੈ ਬਾਕੀ ਮੈਂ ਤੁਹਾਨੂੰ ਬਾਯੋਡਾਟਾ ਇਚ ਸਾਰਾ ਕੁਛ ਮੈਨਸ਼ਨ ਕਰਾਂਗੀ।
ਜੀ ਅੱਜ ਕੱਲ ਨਾ ਵੈਸੇ ਮਤਲਬ ਇੱਥੇ ਤੇ ਬਹੁਤ ਹੀ ਮਤਲਬ ਕਿ ਬੁਰਾ ਹਾਲ ਹੈ ਤੇ ਇਥੇ ਕੁੜੀਆਂ ਮਿਲ ਨੀ ਰਹੀਆਂ ਇੰਨੀਆਂ ਕੁੜੀਆਂ ਆਲਿਆਂ ਨੂੰ ਮੁੰਡੇ ਨਹੀਂ ਮਿਲਦੇ ਮੁੰਡਿਆਂ ਨੂੰ ਕੁੜੀਆਂ ਨੀ ਮਿਲਦੀ ਪਈਆਂ। ਰਿਸ਼ਤੇ ਦੀ ਬਹੁਤ ਹੋਈਆਂ।
ਹਾਂਜੀ ਇਹ ਤੇ ਤੁਸੀ ਸਹੀ ਕਰ ਰਹੇ ਹੋ ਪਰ ਕੁੜੀਆਂ ਦੇ ਰਿਸ਼ਤੇ ਅਗਰ ਆਉਂਦੇ ਨੇਂ ਤੇ ਐਸੇ ਹੁੰਦੇ ਨੇਂ ਕਿ ਹਾਂ ਬਈ ਜੋ ਮਤਲਬ ਮੇ ਮੇਲ ਨਹੀਂ ਖਾਂਦੇ ਇੱਕ ਮੇਲ ਜੋਲ ਵੀ ਹੋਨਾ ਬਹੁਤ ਜਰੂਰੀ ਹੁੰਦਾ ਏ ਨਾ ਲਾਈਫ ਵਿੱਚ ਕਿ ਹਾਂ ਬਈ ਹੁਹ ਕੀ ਅੱਗੇ ਆ ਕਿ ਉਹ ਬੰਦਾ ਸੈਟਲ ਹੋ ਪਾਏਗਾ ਯਾ ਨਹੀਂ ਹੋ ਪਾਏਗਾ ਐਡਜਸਟ ਕਰ ਪਾਏਗੀ ਕੁੜੀ ਕਿ ਨਹੀਂ ਕਰ ਪਾਏਗੀ ਏਹਦਾਂ ਹੀ ਮੁੰਡਿਆਂ ਨੂੰ ਕੁੜੀਆਂ ਨਹੀਂ ਮਿਲ ਰਹਿਆਂ ਕੁੜੀਆਂ ਨੂੰ ਮੁੰਡੇ ਨੀ ਮਿਲ ਰਹੇ ਕਿੰਨੇ ਲੋਕੀ ਲੱਭਦੇ ਹੀ ਪਏ ਨੇ ਮੈਂ ਕਿਹਾ ਚਲੋ ਤੁਹਾਨੂੰ ਤੁਹਾਡੇ ਕੋਲ ਥੋੜ੍ਹਾ ਬਈ ਵਿਚਾਰ ਵਿਮਰਸ਼ ਕਰੀਏ ਤੁਹਾਡੇ ਨਾਲ ਇਸ ਗੱਲ ਦਾ ਤੇ ਮੈਂ ਕਿਹਾ ਤੁਸੀਂ ਸ਼ਾਇਦ ਕੋਈ ਦੱਸ ਦੋ ਕਿਉਂਕਿ ਤੁਸੀ ਪਿੱਛੇ ਦੀ ਕਿਸੀ ਦਾ ਕਰਵਾਇਆ ਵੀ ਸੀ ਮੈਂ ਸੁਨਿਆ ਸੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਉਹ ਬਸ ਅ ਕਰਾਇਇਆ ਤੇ ਸੀ ਆਪਨਾ। ਬਾਕੀ ਆਪਨਾ ਕੀ ਕਹਿੰਦੇ ਨੇ। ਬਾਕੀ ਗੁਰੂ ਮਹਾਰਾਜ ਕਰਾਉਨ ਵਾਲੇ ਹੈਗੇ ਨੇ ਜੀ ਅਸੀ ਕੌਨ ਹੁੰਨੇਂ ਹਾਂ ਕਰਾਨ ਆਲੇ।
ਤੇ ਗੱਲ ਤੁਹਾਡੀ ਸਹੀ ਏ ਠੀਕ ਹੈ। ਕ ਜਰੀਆ ਹੀ ਬੰਦਾ ਹੈ। ਪਰਮਾਮਾ ਨੇ ਇੱਕ ਜਰੀਆ ਬਨਾਉਨਾ ਹੁੰਦਾ ਏ। ਹੁਨ ਮੈਂ ਕਿਹਾ ਚਲੋ। ਕੋਈ ਪਤਾ ਨੀ ਹੁੰਦਾ। ਕਿਦੇ ਰਾਹੀ ਕਿਦੇ ਸੰਜੋਗ।
ਬਸ ਓਹ ਇਕ ਹਾਂਜੀ-ਹਾਂਜੀ ਠੀਕ ਕਹਿ ਰਹੇ ਹੋ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ। ਉਹ ਬੱਤੀ ਅਠਾਨਵੇਂ ਹੈਗਾ ਹਾਂਜੀ ਉਹ ਬੱਤੀ ਅਠਾਨਵੇਂ ਜਿਹਦਾ ਏਰੀਆ ਹੈ ਨਾ ਬੱਤੀ ਅਠਾਨਵੇਂ ਕਰਕੇ ਹੈਗਾ ਐ ਕੋਈ।
ਅੱਛਾ
ਤੇ ਓੱਥੇ ਕਾਫੀ ਮਤਲਬ ਕਿ ਉਹ ਏਜੇਂਟ ਵਗੈਰਾ ਹੈਗੇ ਨੇਂ।
ਅੱਜ ਗੱਲ੍ਹ ਤੋਂ ਬੜਾ ਸ਼ੋਰ ਆ ਰਿਹਾ ਛੱਡੋ ਬੜ
ਨਹੀਂ ਤੁਸੀਂ ਪੂਰੀ ਕਰਲਓ ਗੱਲ ਹੁਣ
ਨਹੀਂ ਮੈਂ ਨਹੀਂ ਮੇਰੀ ਕੌਲ ਖ਼ਰਾਬ ਹੋ ਗਈ ਪੂਰੀ।
ਗਾਲ ਕੱਟ ਦੇ ਫੋਨ ਯਾਰ ਤੂੰ